ਭਾਜੀ ਕੀ ਹਾਲ ਐ? ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਹੋਰ?
ਹੋਰ ਸਣਾਓ ਠੀਕ- ਠਾਕ?
ਸਭ ਵਧੀਆ ਤੁਸੀਂ ਦੱਸੋ?
ਅੱਛਾ ਹੋਰ, ਕੀ ਕਰਦੇ ਪਏ ਓ ਅੱਜ-ਕਲ੍ਹ ਅੱਜ ਦਾ ਦਿਨ ਕੈਵੇਂ ਬੀਤਿਆ?
ਅੱਜ ਦਾ ਦਿਨ ਤੇ ਭਾਜੀ ਠੀਕ ਗਿਆ ਸੀ ਵਧੀਆ-ਵਧੀਆ ਗਿਆ ਭਾਜੀ ਅੱਜ ਦਾ ਦਿਨ।
ਅੱਛਾ ਹੋਰ ਕੋਈ ਦਿੱਕਤ ਪਰੇਸ਼ਾਨੀ ਤੇ ਨਈ ਆਈ?
ਨਾ, ਨਾ ਭਾਜੀ ਬਿਲਕੁਲ ਨਹੀਂ ਆਈ, ਰੱਬ ਦੀ ਦਯਾ ਨਾਲ ਸਹੀ ਆ।
ਹੋਰ ਸਣਾਓ? ਮੇਰਾ ਭਿਜੀ ਬਹੁਤ ਵਧੀਆ ਦਿਨ ਜਾ ਰਿਹਾ ਵੇ ਕਿਸੀ ਚੀਜ਼ ਦੀ ਦਿੱਕਤ ਨੀ ਹੈ ਮਹਾਰਜ ਜ ਸੁਕਰ ਏ, ਮੌਜਾਂ ਲੁੱਟ ਰਹੇ ਆ, ਆ ਮੌਜਾਂ ਲੁਟ ਲੂਟ ਰਹੇ ਆ ਵਧੀਆ ਖਾ-ਪੀ ਰਹੇ ਆ।
ਹਾਂ ਸਹੀ ਐ ਭਾਜੀ ਬਾਸ ਵਧੀਆ ਐਵੇ ਰਹੋ ਹਮੇਸ਼ਾ, ਖੁਸ਼ ਰਹੋ।
ਹਾਂਜੀ ਹੋਰ ਭਾਜੀ ਕੀ ਕਰ ਰਹੇ ਹੋ ਅੱਜ-ਕੱਲ?
ਮੈਂ ਭਾਜੀ ਸਟੱਡੀ ਕਰ ਰਿਹਾ। ਹਜੇ ਤੇ, ਹਾਂਜੀ-ਹਾਂਜੀ ਹਜੇ ਬਾਰਵੀਂ ਚ ਆ ਸਟੱਡੀ ਕਰ ਰਿਹਾ।
ਅੱਛਾ, ਅੱਛਾ ਪਲੱਸ ਟੂ ਚ ਹੋਵੋ।
ਹਾਂਜੀ।
ਕਿ ਕਿਹੜੀ ਸਟਰੀਮ ਲਿੱਤੀ ਜੇ ਭਾਜੀ ਤੁਸੀ ਪਲਸ
ਮੈਂ ਭਾਜੀ ਜੀ ਕੋਮਰਸ-ਕੋਮਰਸ ਲਿੱਤੀ ਵੀ ਹੈ।
ਕੋਮਰਸ।
ਹਾਂਜੀ।
ਫੇਰ ਤਾਂ ਤੁਸੀਂ ਮਤਲਬ ਵਧੀਆ ਸਟਰੀਮ ਚੁਣੀ ਹੋਈ ਏ।
ਹਾਂ ਠੀਕ ਐ, ਸਟਰਿਮ ਤੇ ਭਾਜੀ ਆਪਣੀ- ਆਪਣੀ ਤਰਫ ਚ ਸਾਰੀ ਵਧੀਆ ਹੁੰਦੀ ਐ ਚਾਹੇ ਮੈਡੀਕਲ ਨੋਨ ਮੈਡੀਕਲ ਆਰਟਸ, ਸਭ ਵਧੀਆ ਹੁੰਦੀ ਐ।
ਹਾਂਜੀ, ਹਾਂਜੀ, ਹਾਂਜੀ ਉਹਤੇ ਠੀਕ ਆ। ਗੱਲ ਐ ਹੋਰ ਤੁਹਾਨੂੰ ਮਤਲਬ ਵਧੀਆ ਲੱਗੀ ਐ ਕੋਮਰਸ ਸਟਰਿਮ
ਜੀ ਹਾਂ ਵਧੀਆ, ਆਪਣੀ ਮਰਜ਼ੀ ਨਾਲ ਲਿੱਤੀ ਐ ਵਧੀਆ ਤੇ ਲੱਗਨੀ ਐ।
ਹੋਰ ਕੇਹੜੇ- ਕੇਹੜੇ ਸਬਜੈਕਟ ਲਿਤੇ ਐ ਤੁਸੀ?
ਮੈਂ ਭਾਜੀ ਮੇਰੇ ਕੋਲ ਅਕਾਊਟਸ, ਇਕਨੋਮਿਕਸ ਬਿਜ਼ਨਸ, ਇੰਗਲਿਸ਼, ਫਿਜ਼ੀਕਲ ਤੇ ਮਿਊਜ਼ਿਕ ਛੇ ਸਬਜੈਕਟ ਹੈਗਾ ਆ
ਅੱਛਾ ਕਮਰਸ ਵਿਚ ਫਿਜ਼ੀਕਲ, ਫਿਜੀਕਲ ਵੀ ਹੈਗੀ
ਹਾਂਜੀ ਭਾਜੀ ਫਿਜੀਕਲ ਤੇ ਉਹ ਐ ਨਾ ਮਤਲਬ ਸਬਜੈਕਟ ਹੈਗਾ ਉਹ ਸਾਰੇ ਸਬਜੈਕਟ ਅ ਮੈਡੀਕਲ ਲਓਗੇ ਉਹਦੇ ਚ ਵੀ ਮਿਲਜੇਗੀ, ਨੋਨ ਮੈਡੀਕ ਕਲ ਲਓਗੇ ਉਦੇ ਚ ਵੀ ਮਿਲਜੇਗੀ ਆਰਟਸ ਲੋਗੇ ਉਦੇ ਚ ਵੀ ਮਿਲੇਗੀ
ਠੀਕ ਐ, ਠੀਕ ਐ, ਤੇ ਔਰ ਫੇਰ ਭਾਜੀ ਪਲਸ ਟੂ ਕਰਕੇ ਫੇਰ ਕੀ ਕਰੋਗੇ ਅੱਗੇ ਕੋਮਰਸ ਲਿੱਤੀ ਜੇ ਤੁਸੀਂ ਸੀ ਏ ਬਨੋਗੇ ਜਾਂ ਕੁ
ਨਹੀਂ ਭਾਜੀ ਬੀ ਸੀ ਏ, ਬੀ ਸੀ ਏ ਸੋਚਿਆ ਬੀ ਸੀ ਏ
ਬੀ ਸੀ ਏ ਬੈਚਲਰ ਆਫ ਕੰਪਿਊਟਰ
ਹਾਂਜੀ-ਹਾਂਜੀ ਕੰਪਿਊਟਰ ਐ ਹਾਂਜੀ-ਹਾਂਜੀ
ਕੰਪਿਊਟਰ ਐਪਲੀਕੇਸ਼ਨ
ਹਾਂਜੀ-ਹਾਂਜੀ
ਅੱਛਾ-ਅੱਛਾ ਤੇ ਫੇਰ ਤੁਸੀਂ ਨੋਨ ਮੈਡੀਕਲ ਲੈਂਦੇ ਨਾ ਕੰਪਿਊਟਰ ਬੈਚਲਰ ਐ ਕਰਨੀ ਸੀ ਐਪਲੀਕੇਸਨ
ਕੋਮਰਸ-ਕੋਮਰਸ ਲੈ ਕੇ ਹੋ ਜਾਂਦੀ ਐ ਐਹ ਤੇ
ਹੋ ਜਾਂਦੀ ਐ
ਹਾਂਜੀ ਮੇਰੇ ਕਾਫ਼ੀ-ਕਾਫ਼ੀ ਦੋਸਤ ਨੇ ਕਾਫ਼ੀ ਦੋਸਤ ਨੇ ਉਹਨਾਂ ਨੇ ਕੋਮਰਸ ਲੈ ਕੇ
ਨਹੀਂ ਹੋ ਜਾਂਦਾ ਭੈਣ ਤੁਸੀਂ ਨੋਨ ਮੈਡੀਕਲ ਲਿੱਤੀ ਹੁੰਦੀਂ ਉਹ ਚ, ਕੰਪਿਊਟਰ ਸਬਜੈ ਹੁੰਦਾ ਥੋੜਾਂ ਸਾਂਨੂੰ ਹੁਣੇ ਬੇਸ ਬਣ ਜਾਂਦਾਂ।
ਨਹੀਂ ਭਾਜੀ ਕੰਪਿਊਟਰ ਨੋਨ ਮੈਡੀਕਲ ਚ ਹੈ ਨੀਂ ਕੰਪਿਊਟਰ ਸਬਜੈਕਟ ਤੁਹਾਂਨੂੰ ਕਿੰਨੇਂ ਕਹਿਤਾ।
ਅੱਛਾ -ਅੱਛਾ ਚਲੋਂ ਠੀਕ ਐ ਕੋਈ ਨੀਂ। ਤੇ ਹੋਰ ਦੱਸੋ ਫੇਰ ਬੀ ਸੀ ਏ ਕਰਕੇ ਮਤਲਬ ਕਿਹੜੇ -ਕਿਹੜੇ ਸਬਜੈਕਟ ਹੁੰਦੇ ਨੇ ਬੀ ਸੀ ਏ ਚ
ਭਾਜੀ ਬੀ ਸੀ ਏ ਚ, ਸਬਜੈਕਟ ਤੇ ਨੀ ਪਤਾ, ਪਰ ਏਨਾਂ ਏਂ, ਕੰਪਿਊਟਰ ਦੇ ਨੌਲੇਜ ਕੋਡਿੰਗ ਵਗ਼ੈਰਾ। ਸਿਖਾਉਂਦੇ ਆ ਉਹਦੇ ਚੋ, ਐਪ ਉਪ ਬਣਾਣਾ ਸਿਖਾਂਦੇ ਆ ਵੀ ਕਿਵੇਂ ਐਪ ਬਣਦਾ। ਆਪਣਾਂ ਬਿਜਨਸ ਕਿਵੇਂ ਚਲਾ ਸਕਦੇ ਆ। ਮਾਈਕ ਸੋਸ਼ਲ ਮੀਡੀਆ ਤੇ, ਕਿਵੇਂ ਚਲਾ ਸਕਦੇ ਆ ਆਪਣਾ ਬਿਜ਼ਨਸ।
ਮਤਲਬ, ਅੱਛਾ ਐ ਮਤਲਬ ਜਿਹੜੇ ਸੋਫਟਵੇਅਰ ਵਗ਼ੈਰਾ। ਚੱਲਦੇ ਨੇਂ ਉਹ
ਹਾਂਜੀ ਜਿਹੜੇ- ਜਿਹੜੇ ਕ੍ਰੋਮ ਕ੍ਰਾਮ ਚ ਵੈਬਸਾਈਟ ਬਣਦੀ ਐ ਜਿਹੜੀ
ਹਾਂਜੀ -ਹਾਂਜੀ -ਹਾਂਜੀ।
ਉਹ- ਓ ਬਣਾਣਾ ਸਿਖਾਂਦੇ ਆ ਵੈਬਸਾਇਟ ਕਿਵੇਂ ਬਣਦੀ ਐ, ਵੈਬਸਾਇਟ ਨੂੰ ਆਪਾਂ ਕਿਵੇਂ ਚਲਾ ਸਕਨੇ ਆ। ਅੱਗੇ ਕਿਵੇਂ ਮਤਲਬ ਲੋਕਾਂ ਨੂੰ ਦਿਖਾ ਸਕਨੇ ਆ ਵੈਬਸਾਈਟਾਂ ਚ, ਕੀ ਫਾਇਦਾ ਕੀ ਨਹੀਂ।
ਐਪ ਜਿਹੜੇ ਗੂਗਲ ਪਲੇਅ ਸਟੋਰ ਦੇ ਐਪ ਹੁੰਦੇ ਨੇ ਉਹ ਬਣਾਓ।
ਹਾਂਜੀ ਉਹ ਵੀ ਬਣਾ ਸਕਨੇ ਆ, ਜਿਹੜੀ ਵੈਬਸਾਇਟ ਹੁੰਦੀਂ ਆ ਨਾ ਕ੍ਰੋਮ ਤੇ ਕੋਮ ਤੇ ਵੈਬਸਾਇਟਸ ਹੋਗੀ ਉਹ ਵੀ ਬਣਾ ਸਕਨੇ ਆ ਆਪਾਂ ਨਵੀਂ-ਨਵੀਂ ਵੈਬਸਾਈਟਸ। ਜਿਵੇਂ ਆਪਾਂ ਗਈ ਤੁਸੀਂ
ਆਪਣੀ ਤਰਫੋਂ ਤੁਸੀਂ ਕੁੱਛ ਵੀ ਕਰ ਸਕਦੇ ਔ।
ਹਾਂਜੀ ਮਤਲਬ ਸੁਣੋ ਅਗਰ ਤੁਸੀਂ ਆਪਣਾ ਕੋਈ ਬ੍ਰੈਂਡ ਖੋਲ੍ਹਿਆ ਨਵਾਂ
ਹਾਂਜੀ।
ਤੁਸੀਂ ਮੈਨੂੰ ਕਹੋਗੇ, ਵੀ ਮੇਰੇ ਬ੍ਰੈਂਡ ਦੀ ਵੈਬਸਾਇਟ ਬਣਾਂ ਦੇ, ਅੱਗੇ ਮਤਲਬ ਮੈਂ ਵੈਬਸਾਈਟਾਂ ਤੇ ਵਿੱਚ ਹੈਗਾ। ਆਪਣਾਂ ਮਾਲ, ਹਾਂਜੀ ਐਹ ਦੇਖ ਸਕਦੇ ਆ ਆਪਾਂ
ਐਂਜ -ਐਂਜ ਔਨਲਾਈਨ ਸ਼ੋਪਿੰਗ ਵਾਲੇ ਐਪ ਹੈਗੇ ਨੇ।
ਹਾਂਜੀ- ਹਾਂਜੀ ਹਾਂ ਉਹ ਚੀਜ਼ ਹਾਂਜੀ। ਹਾਂਜੀ ਜ਼ੋ ਬਣਾਂ, ਐਜ ਕਰਦੇ ਆ ਉਹਦੇ ਚ ਐਹ ਬਣਾਣਾ।
ਅੱਛਾ- ਅੱਛਾ ਫੇਰ ਤੇ ਬੜਾ ਵਧੀਆਂ ਭਾਜੀ ਇਹਦੇ ਕੋਰਸ। ਤੇ ਮਤਲਬ ਫੇਰ- ਫੇਰ ਤੇ ਏਦੀ ਮਤਲਬ ਕਾਲੇਜ ਵਾਲ਼ੇ ਤੁਹਾਡੀ ਤੇ ਫਿਰ ਇੰਟਰਸ਼ਿਪ ਲਵਾ ਦੇਗੇ ਨਾ ਕੰਪਨੀਆਂ ਵਿਚ।
ਕਾਲੇਜ ਚ ਲਗਵਾ ਰੇ ਨੇ ਕਾਲੇਜ ਵਾਲ਼ੇ। ਪਹਿਲੇ ਤੇ ਤਿੰਨ ਸਾਲ ਅੱਛੀ ਤਰ੍ਹਾਂ ਕੋਰਸ ਕਰੋ, ਪੜ੍ਹੋ ਅੱਛੀ ਤਰ੍ਹਾਂ ਨੰਬਰ ਵਧੀਆਂ ਲੈ ਕੇ ਆਓਗੇ ਫੇਰ ਲਗਵਾ ਦੇਣਗੇ ਇੰਟਰਨਸ਼ਿਪ ਵਧੀਆਂ ਜੀ ਕੰਪਨੀ ਚ ਹਾਂਜੀ- ਹਾਂਜੀ।
ਅੱਛਾ- ਅੱਛਾ ਹੋਰ ਸੁਣਾਓ ਮਤਲਬ ਹੋਰ ਇਹਦਾ ਕੀ ਬੈਨੀਫਿਟ ਹੈਗਾ ਹੋਰ ਇਹਦਾ ਕੀ ਬੈਨੀਫਿਟ ਹੈਗੇ ਨੇ ਕੋਰਸ ਦੇ ਬੀ ਸੀ ਦਾ ਤੁਸੀਂ ਐਹ ਬੀ ਸੀ ਦਾ ਕਹਿ ਰਹੇ ਔ।
ਕੰਪਨੀ ਤੋਂ ਤੇ ਆਏਂਗੇ ਹੀ ਆਏਂਗੇ ਪੈਸੇ, ਹੁਣ ਬਾਹਰੋਂ ਅਗਰ ਮੈਂ ਆਪਣੇ ਦੋਸਤਾਂ ਨੂੰ ਕਵਾਂ ਬਈ ਮੈਂ ਵੀ ਐਵੇਂ- ਐਵੇਂ ਕੰਮ ਕਰਨਾਂ ਦੋਸਤ ਆਪਣਾ ਕੋਈ ਕੰਮ ਦੁਕਾਨ ਹੈਗੀ ਜਿਦੀ, ਮੰਨ ਲਓ ਤੁਹਾਡੀ ਦੁਕਾਨ ਮੈਂ ਤੁਹਾਨੂੰ ਕਹਿ ਦਾਂ ਮੈਂ ਤੇਰੀ ਵੈਬਸਾਇਟ ਬਣਾ ਕੇ ਦਵਾਂਗਾ, ਏਨੇ ਪੈਸੇ ਲ
ਅੱਛਾ ਜੀ ਅੱਛਾ ਤੇ ਤੁਸੀਂ ਮਤਲਬ ਸਾਡੀ ਜੇ ਅਸੀਂ ਕੋਈ ਐਡ ਕਰਾਉਣੀ ਐ, ਤੁਸੀਂ ਸਾਡੀ ਐਡ ਸੋਸ਼ਲ ਮੀਡੀਆ ਤੇ ਵਾਇਰਲ
ਨਹੀਂ। ਭਾਜੀ ਐਡ ਉੱਡ ਤੇ ਬਣਾਵਾਂਗੇ ਤੁਹਾਡੇ ਦੁਕਾਨ ਦਾ ਉਹ ਬਣਾ ਦਾਂਗੇ ਐਪ ਜਿਵੇਂ ਤੁਹਾਡੇ ਦੁਕਾਨ ਤੋਂ ਈ ਔਨਲਾਈਨ ਵਿਕੇਗਾ ਫੇਰ ਮਾਲ
ਉਹ ਤੇ ਚਲੋ ਗੱਲ ਠੀਕ ਏ ਉਹ ਤੇ ਇਹ ਕੰਮ ਸਾਡੇ ਸੋਸ਼ਲ ਮੀਡੀਆ ਤੇ ਹੋ ਜੇਗੇਨੇ। ਐਪ ਬਣਾਂਣ ਚ ਅਸੀ ਇਨਾ ਪੈਸਾ ਕਿਉਂ ਲਗਾਈ ਏ। ਮੈਂ ਕਹਿ ਰਿਹਾ ਸੀ ਕੀ ਹੁਣ ਅਸੀਂ ਕੋਈ ਵੀਡੀਓ ਬਣਾਉਂਦੇ ਹਾਂ ਆਪਣੀ ਦੁਕਾਨ ਦੀ
ਅੱਛਾ।
ਸਾਡੀ ਐਂਜ ਮੰਨ ਲੋ ਕੱਪੜੇ ਦੀ ਦੁਕਾਨ ਕੱਪੜੇ ਦੀ ਦੁਕਾਨ ਹੈਗੀ ਆ ਬਾਜ਼ਾਰ ਚ ਮੇਨ ਬਾਜ਼ਾਰ ਚ
ਅੱਛਾ, ਅੱਛਾ। ਹੈਲੋ, ਹੈਲੋ,
ਏ ਜੀਨਸ ਅਪਣ ਕਮੀਜ਼ਾਂ
ਭਾਜੀ ਦੁਬਾਰਾ ਬੋਲ ਤੁਹਾਡੀ ਆਵਾਜ਼ ਕੱਟ ਗਈ ਸੀ ਬਿਲਕੁਲ।
ਹੈਲੋ ਹੈ- ਮੈਂ ਕਿਹਾ ਰਿਹਾ ਸੀ ਦੁਕਾਨ ਹੈਗੀ ਕੱਪੜੇ ਦੀ ਬਜ਼ਾਰ ਚ, ਮੈਨਸ ਵੀਅਰ ਦੀ। ਪੈਂਟ ਕਮੀਜ਼ਾਂ, ਜੀਨਸ ਪੈਂਟ, ਫੋਰਮਲ ਪੈਂਟ, ਪਜਾਮੇ, ਟੀ ਸ਼ਰਟਾਂ ਇਹ ਸਾਰੀ ਹਾਂਜੀ ਮੁੰਡਿਆਂ ਦੇ ਕੱਪੜੇ ਹੋਰ ਅਸੈਸਰੀ ਵੀ ਸਾਰੀ, ਤੇ ਤੇ ਇਸ ਚੀਜ਼ ਦੀ ਮੈਂ ਕਹਿ ਰਿਹਾ ਸੀ ਜੇ ਅਸੀਂ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ਤੇ ਪਾਂਨੇ ਆ ਸਾਡੀ ਕੁਛ ਵੀਡੀਓ ਨਾ ਵਾਇਰਲ ਨੀ ਹੁੰ- ਤੁਸੀਂ ਮਤਲਬ ਵਾਇਰਲ ਕਰ ਦੋਗੇ ਉਦੇ ਤੇ ਸੋਸ਼ਲ ਮੀਡੀਆ ਤੇ।
ਹਾਂਜੀ ਕਰਦਾਂਗੇ ਸਾਡੇ ਕੋਲ ਮਤਲਬ ਉਹ ਹੁੰਦੇ ਆ, ਬੜੇ ਸਾਰੇ ਵਾਇਰਲ- ਵਾਇਰਲ ਕਰ ਕਰਨ ਦੇ ਮਤਲਬ ਹਜੇ ਤੇ- ਹਜੇ ਤੇ ਮੈਂ ਭਾਜੀ ਮੈਂ ਹਜੇ ਕਰਨਾ ਏ ਹਜੇ ਕੀਤਾ ਕੁਛ ਨੀ ਪਰ ਹੁੰਦਾ ਐਵੇਂ ਇਹਦੇ ਵਿਚ
ਨਹੀਂ ਤੁਹਾਡੇ ਜਾ ਤੁਸੀਂ ਕਹਿ ਰਹੇ ਹੋ ਬਈ ਮੇਰੇ ਬੜੇ ਸਾਰੇ ਯਾਰ ਦੋਸਤਾਂ ਨੇ ਕੀਤੀ, ਬੀ ਸੀ ਏ।
ਹਾਂਜੀ। ਹਾਂ ਉਹਨਾਂ ਕੋਲੋ ਕਰਵਾ ਦਾਂਗਾ ਬੰਦੇ ਹੈਗੇ ਨੇ ਮੇਰੇ ਕੋਲ ਮਤਲਬ ਜਿਹੜੇ ਜਿਨਾਂ ਦੀ ਜੋਬ ਵੀ ਲੱਗ ਗਈ ਐ। ਐਸੀ ਚੀਜ਼ ਚ, ਹਾਂਜੀ- ਹਾਂਜੀ ਹੈਗੇ- ਹੈਗੇ ਆ। ਤੁਸੀਂ ਕੋਈ ਨੀ ਮੈਨੂੰ ਵੀਡੀਓ ਬਣਾ ਕੇ ਭੇਜ ਦਿਓ ਵਟਸਐਪ ਤੇ ਮੈਂ ਆਪਣੇ ਦੋਸਤਾਂ ਨੂੰ ਭੇਜ ਦਾਂਗਾ ਜਿੰਨੇ ਪੈਹੇ ਲੱਗੇਂਗੇ ਤਹਨੂੰ ਦੱਸ ਦਾਂਗਾ।
ਠੀਕ ਐ, ਤੇ ਔਲਰੇਡੀ
ਹਾਂਜੀ ਭਾਜੀ, ਹੈਲੋ
ਕੌਣ ਹੈਗੀ ਐ ਨਾ। ਹੈਲੋ ਹਾਂ ਤੁਸੀ ਐਪ ਦਾ ਐਪ ਦਾ ਵੀ, ਐਪ ਦਾ ਐਪ ਦਾ ਵੀ, ਪੁੱਛਾਂ ਪੁੱਛਾਂਗਾ ਅਸੀਂ ਐਪ ਵੀ ਬਣਵਾਣੀ
ਹਾਂ ਤੁਸੀਂ ਅਗਰ ਐਪ ਬਣਵਾਓਗੇ ਤਾਂ ਜਾਦਾ ਫਾਇਦਾ ਹੋਏਗਾ ਤੁਹਾਡਾ ਔਨਲਾਈਨ ਜ਼ਿਆਦਾ ਵਿਕੇੇਗਾ ਮਾਲ। ਅੱਜ ਕੱਲ ਬੰਦੇ ਔਨਲਾਈਨ ਲੈ ਲੈਂਦੇ ਆ ਮੁੰਡੇ ਤੇ।
ਹੂੰ, ਓਨਲਾਈਨ ਈ ਲੇ ਲੈਂਨੇ, ਆ ਉਹ ਤੇ ਵੇਖਿਆ ਮੈ। ਨਹੀਂ ਵੈਸੇ ਓਨਲਾਈਨ ਤਾਂ ਸਾਡਾ, ਸੋਸ਼ਲ ਮੀਡੀਆ ਤੋਂ ਵੀ ਵਿਕ ਰਿਹਾ ਸਮਾਨ।
ਅੱਛਾ- ਅੱਛਾ, ਫੇਰ ਅਗਰ ਐਪ ਬਣਨੇ ਬਾਦ, ਜਾਦਾ ਫਾਇਦਾ ਹੋਏਗਾ ਨਾ, ਐਪ 'ਚ, ਤੁਸੀਂ ਸੋਚੋਗੇ ਬਈ ਐਪ 'ਚ ਤੁਸੀਂ ਤਾਂ ਉਹੀ ਸਮਾਨ ਉ ਚ,
ਹਾਂ ਐਪ ਤੇ ਸਾਡਾ ਸਾਰੀ ਦੁਨੀਆਂ ਚ ਹੋਜੇਗਾ ਨਾ। ਲੋਨਚ, ਜੇ ਪਲੇ ਸਟੋਰ ਤੇ ਪਾਵਾਂਗੇ ਅਸੀਂ।
ਨਹੀਂ ਫਲਿੱਪਕਾਰਟ ਤੇ ਵੀ ਵਿਕੇਗਾ ਨਾ -ਵਿਕੇਗਾ ਨਾ ਤੁਹਾਡਾ ਫੇਰ ਸਮਾਨ। ਬਈ ਫਲੀਪਕਾਰਟ ਤੇ, ਐਮਾਜ਼ੋਨ ਤੇ, ਮੀਸ਼ੋ ਤੇ।
ਨਈ ਠੀਕ ਹੈ। ਕੋਈ ਨੀ ਮੈਂ ਤੁਆਨੂੰ ਦੱਸਦਾ ਵਾਂ।
ਹਾਂਜੀ ਭਾਜੀ ਕੋਈ ਨੀ ਦੱਸਣਾ ਜ਼ੁ
ਮਤਲਬ, ਬੀ ਸੀ ਏ ਕਰ ਅੱਛਾ ਤੁਸੀਂ ਹਜੇ ਕਰੋਗੇ ਬੀ ਸੀ ਏ?
ਹਾਂਜੀ ਅਜੇ ਤੇ ਮੈਂ ਬਾਰਵੀ ਚ ਆਂ, ਅੱਗੇ ਹਜੇ ਬੀ ਸੀ ਏ ਕਰਨੀ ਏ, ਹਜੇ ਤੇ ਕਮ ਸੇ ਕਮ ਚਾਰ ਪੰਜ ਸਾਲ ਪੰਜ ਸਾਲ ਤੇ ਲਗਾ ਲਓ ਅਜੇ ਲੱਗੇਗੇ ਮੈਨੂੰ।
ਛ ਤੇ ਓਹ ਤੁਸੀ ਕੇਹ ਰਏ ਸੀ ਬੀ ਸੀ ਏ ਚ ਕੀ ਮਤਲਬ ਕੀ-ਕੀ ਸਿੱਖਾਂਦੇ ਨੇ ਕੋਡਿੰਗ ਵਗੈਰਾ ਕਰਨੀ?
ਹਾਂਜੀ ਕੋਡਿੰਗ ਹੁੰਦੀ ਏ, ਮੰਨ ਲਓ ਹੈਕਿੰਗ ਹੋ ਗਈ, ਉਹ ਦੇ ਮੇਰੇ ਉੱਤੇ ਆ ਨਾ, ਬੀ ਮੈਂ ਕੀ ਸਿੱਖਣਾ ਏ?
ਅੱਛਾ।
ਹਾਂਜੀ, ਹੈਕਿੰਗ ਸਿਖਾਂਦੇ ਆ ਉਹਦੇ ਚ ਕਿਸ, ਕਿਸ ਚੀਜ਼ ਨੂੰ ਹੈਕ ਕਰਨਾ ਯੇ ਵੋ। ਅਗਰ ਮੈਂ ਹੈਕਿੰਗ ਕੋਡਿੰਗ ਸਿੱਖਣੀ, ਓਹ ਕੋਡਿੰਗ ਅਲਗ ਏ, ਐਪ ਐਪਿੰਗ ਵਾਲਾ ਐ ਅਲਗ ਏ। ਬੜੇ ਸਾਰੇ ਕੋਰਸ ਹੁੰਦਾ ਐ ਬੀ ਸੀ ਏ ਚ।
ਹੂੰ-ਹੂੰ ਕੇ, ਓਕੇ। ਮਤਲਬ ਫੇਰ ਤੇ ਤੁਸੀਂ ਏਹ ਚ ਵੀ ਲਗ ਸਕਦੇ ਹੋ, ਪੁਲਿਸ ਵਗੈਰਾ ਚ। ਪੁਲਿਸ ਓਹ ਜੇਹੜੀ ਸਾਈਬਰ ਪੁਲਿਸ ਹੁੰਦੀ, ਐਸ਼ ਜਿਗਾਰੇ ਤੇਰੇ। ਸਾਈਬਰ ਕਰੈਮ ਚ ਮਤਲਬ ਪੁਲਿਸ ਵਗੈਰਾ ਚ ਵੀ ਜਾ ਸਕਦੇ ਹੋ, ਮਤਲਬ ਫਿਊਚਰ ਵਧੀਆ ਹੈਗਾ ਏਹਦੇ ਚ ਹੈਂ?
ਆਂ ਸਕੋਪ ਵਧੀਆ ਹੈਗਾ ਬੀ ਸੀ ਏ ਦਾ।
ਅੱਛਾ-ਅੱਛਾ ਵਧੀਆ ਰੂਲ ਏ, ਹਾਂ ਐ ਤੇ ਵਧੀਆ ਏ। ਮੈਂ ਵੀ ਸਵੇਰ ਦਾ, ਹਾਂਜੀ-ਹਾਂਜੀ। ਆਂ ਕਾਫ਼ੀ ਵੱਡੀ ਦੁਕਾਨ ਏ, ਉਹ ਪਾਰਟਨਰਸ਼ਿਪ ਚ ਦੋ ਬੰਦੇ ਚਲਾਨੇ ਆ ਨਾ ਅ
ਅੱਛਾ-ਅੱਛਾ।
ਪਾਰਟਨਰਸ਼ਿਪ ਵੀ ਕੀ, ਬਾਸ ਓਹ ਸਾਡਾ ਬ੍ਰਦਰ ਈ ਹੈਗਾ ਅਗਲਾ ਕਰਦਾ ਹੈ।
ਅੱਛਾ ਮਤਲਬ ਦੋ ਭਰਾ ਔ ਤੁਸੀਂ ਦੋਨੋ ਮਤਲਬ ਅ ਆਪਣੇ ਚ ਵੇਖ ਲੈਂਦੇ ਹੋ ਡੋਕੁਮੇ
ਹਾਂਜੀ-ਹਾਜੀ-ਹਾਂਜੀ।
ਕੀ ਮਤਲਬ ਸ਼ੋਅਰੂਮ ਏ ਯਾ ਦੁਕਾਨ ਏ ਤੁਹਾਡੀ?
ਸ਼ੋਅਰੂਮ ਏ ਹੁਣ, ਹੁਣ ਕਾਫੀ ਵੱਡਾ ਸ਼ੋਰੂਮ ਹੈਗਾ ਏ। ਆਯੁਰਵੇਦੀ ਤੁਆਡੇ ਏਥੇ ਲੋਕਲ ਕਲ ਬਾਜ਼ਾਰ ਚ ਹੈਗੀ, ਹਾਂਜੀ-ਹਾਂਜੀ ਠੀਕ ਚੱਲਦਾ ਕਾਫੀ, ਓਨਲਾਈਨ ਵੀ ਸਮਾਨ ਵਿਕਦਾ ਏ। ਉਂਝ ਵੀ ਮਤਲਬ ਸਾਡੇ ਨਾਲ ਕਾਫੀ ਬੰਦੇ ਜੁੜੇ ਹੋਏ ਨੇ ਓਨਲਾਈਨ, ਓਨਲਾਈਨ ਵੀ ਜੁੜੇ ਹੋਏ ਨੇ। ਸਾਡੇ ਸ਼ੇਹਰ ਚ ਦੁਕਾਨ ਹੈਗੀ ਅਪਣੇ ਸ਼ੇਹਰ ਚ ਤ
ਹਾਂ, ਮੁੰਡੇ ਤੇ ਵੈਸੇ ਵੀ, ਮੁੰਡੇ ਦੇ ਵੈਸੇ ਵੀ ਆਂਦੇ ਆ। ਪੰਜ ਛੇ ਹਜ਼ਾਰ ਦੇ ਕੱਪੜੇ ਐਵੇਂ ਈ ਲੈ ਜਾਂਦੇ ਮੁੰਡੇ ਦੇ।
ਹਾਂਜੀ-ਹਾਂਜੀ, ਆ ਜਾਂਦੇ ਨੇ ਇੰਨੇ ਦੇ।
ਹਾਂ।
ਸਾਡੇ ਕੋਲ ਸਾਰਾ ਮਤਲਬ ਪ੍ਰੀਮੀਅਮ ਸਮਾਨ ਹੈਗਾ ਨਾ।
ਅੱਛਾ ਮਤਲਬ ਤੁਸੀਂ ਬਰੈਂਡਿਡ ਕੱਪੜੇ ਵੇਚਦੇ ਔ ਜਾਦਾਤਰ?
ਬਰੈਂਡਿਡ ਤੇ ਨੀ ਹੁੰਦੇ, ਫਸਟ ਕੋਪੀ ਯਾ ਓਹੀ ਹੁੰਦੀ ਬਸ ਸੈਕਿੰਡ ਕੋਪੀ।
ਅੱਛਾ। ਕੋਈ ਨੀ ਭਾਜੀ ਅਪਾਂ ਵੀ ਲਾਵਾਂਗੇ ਚੱਕਰ ਕਦੀ ਤਾਡੀ ਦੁਕਾਨ ਤੇ।
ਤੁਹਾਡੇ ਸਟੋਰ ਤੇ ਮਿਲਦਾ ਐ ਔਰ ਨੀ ਹੋਰ ਨੀ ਕਿਧਰੇ ਮਿਲਦਾ। ਮੈਂ ਕੇਆ ਬਰੈਂਡਿਡ ਸਮਾਨ ਭਾਜੀ ਸਟੋਰ ਤੋਂ ਈ ਮਿਲਦਾ ਓਨਲੀ।
ਹਾਂ ਐਹ ਤੇ ਐ, ਬਾਰੋਂ ਤੇ ਐਵੇਂ ਈ ਮਿਲੇਗਾ। ਮੈਂ ਕੋਈ ਨੀ ਲਾਵਾਂਗੇ ਆਪਾਂ ਵੀ ਚੱਕਰ ਤੁਹਾਡੀ ਦੁਕਾਨ ਤੇ ਕਿਸੇ ਦਿਨ
ਹਾਂਜੀ-ਹਾਂਜੀ ਕੋਈ ਨੀ ਜਰੂਰ ਆਈਓ ਭਾਜੀ ਤੁਾਨ ਤੁਹਾਡਾ ਅਰੇ ਸਾਨੂੰ ਪਤਾ ਲੱਗਿਆ ਹੀ। ਕੀ ਕਰ ਰਏ ਹੋ ਮੈਂ ਕਿਆ ਚੱਲ ਪੁੱਛ ਪੁੱਛਣੇ ਆਂ।
ਹੈਲੋ ਹੈਲੋ ਹੈਲੋ ਹਾਂਜੀ-ਹਾਂਜੀ ਆਈ ਭਾਜੀ ਹੁਣ ਆਈ ਵਾਜ਼
ਮੈਂ ਕੈ ਰਿਆ ਹੀ ਕੁਛ ਸਟੂਡੈਂਟ ਹੁੰਦੇ ਨੇ ਨਾ ਜਿਹਨਾਂ ਨੂੰ ਜੇੜੇ ਮਤਲਬ ਕੰਮ ਵੀ ਕਰਦੇ ਨੇ ਨਾਲ-ਨਾਲ ਐਪ ਵਗੈਰਾ ਬਣਾ ਲੈਂਦੇ ਨੇ ਉਨਾਂ ਨੂੰ ਉਨਾਂ ਨੇ ਸਿਖ ਨਾ ਹੁੰਦਾ ਸਾਰਾ ਤੇ ਨਾਲ-ਨਾਲ ਕੋਰਸ ਆਪਨਾ ਕਰਦੇ ਰੈਂਦੇ ਨੇ।
ਬੜੇ ਸਾਰੇ ਬੱਚੇ ਦੋਸਤ ਨੇ ਮੇਰੇ ਐਵੇਂ ਦੇ ਪੜ੍ਹੇ ਲਿਖੇ ਆ ਮਤਲਬ ਨਈ ਹਜੇ ਤੇ ਮੈਂ ਭਾਜੀ ਕਰਨੀ ਅਜੇ ਤੁਸੀਂ ਮੈਨੂੰ ਵੀਡੀਓ ਭੇਜ ਦੋ ਬਣਾ ਕੇ ਆਪਣੇ ਤੋ ਦੁਕਾਨ ਦੀ ਵਟਸਐਪ ਤੇ ਮੈਂ ਆਪਣੇ ਦੋਸਤਾਂ ਨੂੰ ਭੇਜਦਾਂਗਾ ਅੱਗੇ ਕਰ ਦਾਂਗੇ ਵਾਇਰਲ
ਕਰ ਦੇਣਗੇ ਵਾਇਰਲ
ਹਾਂਜੀ-ਹਾਂਜੀ ਕਰ ਦੇਂਗੇ ਓ ਤੇ
ਹਾਂਜੀ ਚਲੋ ਉਦੇ ਮੈਂ ਤੁਹਾਨੂੰ ਦੇ ਦਾਂਗਾਾਂ ਮੈਨੂੰ ਪੈਲੇ ਪੁੱਛ ਕੇ ਫੀਸ ਪੁੱਛ ਕੇ ਦੱਸਿਓ ਪੈਲੇ ਕੀ ਹੈਗੀ ਏ।
ਹਾਂਜੀ ਭਾਜੀ ਮੈਂ ਤੁਹਾਨੂੰ ਫੀਸ ਪੁੱਛ ਕੇ ਦੱਸਾਂਗਾ ਜ਼ਰੂਰ
ਮਤਲਬ ਕਿੰਨੇ ਕੁ ਵਿਊ ਆ ਜਾਏਗੇ ਉਦੇ ਤੇ
ਮਿਲੀਅਨਸ ਤੱਕ ਤੇ ਆਈ ਜਾਂਦੇ ਆ ਮੇਰੇ ਕਾਫੀ ਦੋਸਤ ਨੇ ਮਤਲਬ ਮਿਲੀਅਨ ਤੱਕ ਪਹੁੰਚਾਏ ਦੇ ਆ ਉਨਾਂ ਨੇ।
ਅੱਛਾ ਚਾਹੇ ਲੇਂ ਆਈ।
ਹਾਂਜੀ
ਚਲੋ ਠੀਕ ਭਾਜੀ ਫਿਰ ਮੈਂ ਹੁਣੇ ਤੁਹਾਨੂੰ ਕਰਨਾ ਸੈਂਡ ਵੀਡੀਓ ਨਾ ਤੁਸੀਂ ਪੈਲੇ ਮੈਨੂੰ ਰੇਟ ਪੁੱਛ ਕੇ ਦੱਸ ਦੇ ਫਿਰ ਉਨਾਂ ਦਾ
ਹਾਂਜੀ ਭਾਜੀ ਕੋਈ ਨੀ ਕੋਈ ਨੀ ਓ
ਓਕੇ ਭਾਜੀ ਓਕੇ ਭਾਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।